ਸਸ ਸ੍ਰੀ ਕਾਲ ਪਾ ਜੀ।
ਸਸ ਸ੍ਰੀ ਕਾਲ ਪਾਜੀ ਹੋਰ ਠੀਕ-ਠਾਕ, ਕੀ ਹਾਲ ਚਾਲ ਹੈ।
ਵਧੀਆ-ਵਧੀਆ ਬਾਈ ਤੁਸੀਂ ਦੱਸੋ।
ਵਧੀਆ ਸਾਡੇ ਵੀ ਵਧੀਆ ਸਾਰੇ ਮਹਾਰਾਜ ਦੀ ਕਿਰਪਾ ਮੇਹਰ ਹੈ, ਹੋਰ ਤੁਸੀਂ ਸੁਣਾਓ? ਘਰ ਠੀਕ ਨੇ ਸਾਰੇ।
ਅ ਅੱਛਾ ਹੋਰ ਅ ਹੋਰ ਅੱਜ, ਅੱਜ ਦਾ ਦਿਨ ਕੈਂ ਕੈਂਨਾ ਲੱਗ ਰਿਹੈ?
ਪਾਜੀ ਵਧੀਆ-ਵਧੀਆ। ਤੁਸੀਂ ਦੱਸੋ ਜੀ?
ਵਧੀਆ ਲੱਗ ਰਿਹੈ। ਬਸ ਸਾਡਾ ਵੀ ਠੀਕ ਏ। ਕਰਦੇ ਪਏ ਆ ਕੰਮ।
ਹੋਰ ਕਿੱਥੋ? ਪੰਜਾਬ ਤੋਂ ਹੋ ਤੁਸੀ?
ਹਾਂਜੀ ਪਾਜੀ ਪੰਜਾਬ ਤੋਂ ਆਂ।
ਅੱਛਾ-ਅੱਛਾ, ਪੰਜਾਬ ਕਿੱਥੋਂ ਪਾਜੀ?
ਬਸ ਜੀ ਹਾਂ। ਅੰਬਰਸਰ ਦੇ ਈ ਹੈਗੇ।
ਹੋਰ ਪਾਜੀ ਫੇਰ ਤਾਂ ਤਾਂਨੂੰ ਹਿਸਟਰੀ ਪਤਾ ਹੋਣੀ ਏ।
ਹਾਂ ਹਿਸਟਰੀ ਪਤੈ ਪਾਜੀ ਇੱਧਰ ਦੀ, ਪੰਜਾਬ ਦੀ। ਥੋੜ੍ਹੀ ਬੋਤੀ ਪਤੈ ਜਾਦਾ ਤੇ ਨੀ ਪਤਾ।
ਫੇਰ ਦੱਸੋ ਕੋਈ
ਅਸੀ ਵੇਖ ਅਸੀ ਮ ਮੰਨ ਲੋ ਜੈਵੇਂ ਅਸੀ ਅੰਬਰਸਰ ਦੇ ਆਂ ਮਾਝੇ ਦੇ
ਮਾਝੇ ਆਲੇ ਬੜੇ ਲੜਾਕੇ ਹੁੰਦੇ ਨੇ। ਆ ਤੁਆਨੂੰ
ਹੈਲੋ।
ਨਾਮ ਸੁਣਿਆ ਦੈ?
ਯਾਰ ਪਾਜੀ ਪਤਾ ਵਤੈ।
ਹਰੀ ਸਿੰਘ ਨਲੂਆ, ਮਹਾਰਾਜਾ ਨਾਲ ਰਣਜੀਤ ਸਿੰਘ ਦੇ ਨਾਲ ਰੈਂਦੀ ਸੀ ਜਿੜੇ
ਜੀ ਹਾਂਜੀ ਪਤਾ ਕਰੇਂ
ਔਨਾਂ ਦੇ ਸੈਨਾਪਤੀ ਹੈਗੇ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸੈਨਾਪਤੀ ਸੀ ਹਰੀ ਸਿੰਘ ਨਲੂਆ।
ਔ ਮਤਲਬ ਔ ਅਪਣੇ ਨਾ ਔਧਰ ਰੈਂਦੇ ਸੀ ਮਾਮਿਆਂ ਕੋਲ ਛੋਟੇ ਹੁੰਦੇ। ਔਨਾ ਦਾ ਜਨਮ ਨਾ ਔਧਰ ਦਾ ਹੈਗਾ ਗੁਜਰਾਂ ਆਲੇ ਪਿੰਡ ਦਾ, ਪਾਕਿਸਤਾਨ 'ਚ ਹੈਗਾ ਅੱਜ ਦੇ ਦਿਨ।
ਰਣਜੀਤ ਸਿੰਘ ਦਾ
ਹਾਂ ਰਣਜੀਤ ਸਿੰਘ ਦਾ ਵੀ ਔਥੇ ਦਾ ਈ ਸੀ ਔਰ ਔਦਾ, ਔਦਾ ਵੀ ਔਧਰ ਦਾ ਈ ਸੀ।
ਹਾਂਜੀ, ਸਮਝ ਗਿਆਂ।
ਤੇ ਔ ਛੋਟੇ ਹੁੰਦੇ ਆਪਣੇ ਮਾਮਿਆਂ ਕੋਲ ਰੈਂਦੇ ਸੀ, ਹਰੀ ਸਿੰਘ ਨਲੂਆ ਤੇ ਮਤਲਬ ਔਦੇ ਮਾਮੇ ਨਾ ਮੋਜ ਕਰਦੇ ਜੀ ਨਾਲ। ਭਲਵਾਨੀ-ਭਲਵੂਨੀ ਵੀ ਕਰਦੇ ਸੀ ਤੇ ਹੋਰ ਔਨੂੰ ਮਤਲਬ ਸਾਰੀ ਔਨੂੰ ਜੰਗ ਦੀ ਸਾਰੀ ਵਿੱਦਿਆ ਸਿਖਾਈ ਸੀ ਔਨਾਂ ਨੂੰ, ਕੀ ਨਾਮ ਏ ਹਰੀ ਸਿੰਘ ਨਲੂਆ ਕੀਂ, ਔਰੇ ਹਮਾਮਿਆਂ ਨੇ
ਹਾਂ, ਹਾਂਜੀ-ਹਾਂਜੀ ਪਾਈ ਬੋਲੋ।
ਔ ਫੇਰ ਹਰੀ ਮਹਾਰਾਜਾ ਰਣਜੀਤ ਸਿੰਘ ਨਾ ਸਾਲ 'ਚ ਮਤਲਬ ਇੱਕ ਵਾਰੀ ਆਪਣੇ ਉੱਧਰ ਨਾ ਔ ਕਰਾਂਦੀ ਸੀ ਮੁਕਾਬਲਾ
ਸਾਰੇ ਜਿੰਨੇ ਵੀ ਔਧਰ ਦੇ ਵਧੀਆ ਮਤਲਬ ਹੁੰਦੀ ਸੀ ਜੋਧਾ ਤੇ ਔ ਹਾਰੇ ਮੁਕਾਬਲਾ ਕਰਾਂਦੀ ਸੀ ਔ ਮੁਕਾਬਲੇ ਇੱਚ ਨਾ
ਹੈਲੋ।
ਕਰਕੇ ਵਿਖਾਈ ਆਪਣੀ ਜੰਗ ਦੀ ਜਿੰਨੀ ਵੀ ਸੀ ਔਨਾਂ ਨੂੰ ਆਂਦੀ ਸੀ।
ਹਾਂਜੀ-ਹਾਂਜੀ ਪਾਜੀ। ਹਾਂਜੀ, ਹੈਲੋ ਪਾਜੀ।
ਤੇ ਫੇਰ ਹਰੀ ਸਿੰਘ ਨਲੁ ਅ ਮਹਾਰਾਜਾ ਰਣਜੀਤ ਸਿੰਘ ਖੁਸ਼ ਹੋ ਗਏ ਨਾ। ਔਨਾ ਨੂੰ ਅਪਣੀ ਸੇਨਾ 'ਚ ਭਰਤੀ ਕਰ ਲੈਂਦੇ ਨੇ।
ਛੋਟੀ ਉਮਰ 'ਚ ਈ। ਔ ਸੋਲਾਂ ਸਤਾਰਾਂ ਸਾਲ ਦੀ ਉਮਰ 'ਚ ਭਰਤੀ ਹੋਏ ਨੇ ਔਨਾਂ ਕੋਲ।
ਮੈਂ ਸੁਣਿਆ ਔਨਾਂ ਦਾ ਜਨਮ ਸਤਰਾਂ ਸੌ ਇਕਿਆਨਵੇਂ ਦਾ ਐ।
ਸਤਰਾਂ ਸੌ ਇਕਿਆਨਵੇਂ ਐ ਨਾਂ। ਤੇ ਐਵੋਂ ਈ ਸੰਨ ਸਣਾ ਰਿਐ ਫਿਰ ਮੈਂ ਪਾਜੀ, ਪਾਜੀ ਤੁਸੀ ਪੜ੍ਹਿਆ ਹੋਣੈ ਕਿੱਧਰੋਂ। ਚੰਗੀ ਗੱਲ ਐ ਤੁਸੀ ਤੁਸੀ ਚੰਗੀ ਗੱਲ ਐ, ਤੁਸੀਂ ਸਿੱਖ ਇਤਿਹਾਸ ਪੜ੍ਹਦੇ ਔ ਵਧੀਆ ਗੱਲ ਏ।
ਏਨੇ, ਭਾਈ ਥੋੜ੍ਹੀ ਨੋਲੇਜ ਹੈ
ਤੇ ਫੇਰ ਤੁਹਾਨੂੰ ਪਤਾ ਵੀ, ਹਰੀ ਸਿੰਘ ਦਾ ਉਹਨਾਂ ਦਾ ਨਾਮ ਹੈਗਾ ਸੀ, ਨਲੂਆ ਕਿਉਂ ਕਹਿੰਦੇ ਸੀ ਉਹਨੂੰ
ਭਾਜੀ, ਉਹਨਾਂ ਨੇ ਮੈਂ ਸੁਣਿਆ ਕਿ ਬਾਗ ਸੀ ਉਹਨੂੰ, ਇੱਕ ਹੱਥ ਨਾਲ ਮਾਰਤਾ ਸੀ ਆਪਣੇ ਹੱਥਾਂ ਨਾਲ ਚੀਰਤਾ ਸੀ
ਸ਼ੇ ਹਾਂ, ਸ਼ੇਰ-ਸ਼ੇਰ ਨੂੰ ਹਾਂਜੀ-ਹਾਂਜੀ ਠੀਕ ਕਹਿ ਰਹੇ ਜੀ
ਅਠਾਰਾਂ ਸੌ ਚਾਰ ਵਿੱਚ, ਉਹਨਾਂ ਨੇ ਸ਼ਹਿਦ, ਸ਼ਿਕਾਰ ਕੀਤਾ ਸੀ ਉਹਨਾਂ ਦਾ ਸੇਰ ਦਾ
ਜਾ ਰਹੇ ਸੀ
ਹਾਂਜੀ-ਹਾਂਜੀ ਹੈਲੋ
ਹਾਂ ਭਾਜੀ, ਤੁਹਾਡੀ ਬਾਹ ਥੋੜੀ ਘੱਟ ਲਹੀ, ਆਰੀ ਆ ਰਹੀ ਆ ਰ
ਅਗਰ ਮੈਂ ਕਹਿ ਰਿਹਾ ਜੀ, ਉਹ ਸ਼ਿਕਾਰ ਖੇਡਣ ਗਏ ਸੀ। ਜੰਗਲ ਵਿੱਚ ਮਹਾਰਾਜਾ ਰਣਜੀਤ ਸਿੰਘ ਨਾਲ ਉਹ ਉਸ ਟਾਈਮ ਉਹਨਾਂ ਦੇ, ਅੰਗਰਕਸ਼ਕ ਬਣ ਗਏ ਸੀ। ਬੋਡੀਗਾਰਡ ਕਹਿੰਦੇ ਨੇ ਜਿਹਨੂੰ ਅੱਜ -ਕੱਲ੍ਹ
ਸਮਾਜ ਆਪਣੀ
ਹਰੀ ਸਿੰਘ ਨਲੂਆ ਜੀ, ਮਹਾਰਾਜ ਰਣਜੀਤ ਸਿੰਘ ਜੀ ਦੇ ਨਾਲ ਰਹਿੰਦੇ ਸੀ। ਹਮੇਸ਼ਾ ਤੇ ਜੰਗਲ, ਵਿੱਚ ਨਾ ਸ਼ਿਕਾਰ, ਕਰਦੇ- ਕਰਦੇ ਨਾ ਉੱਧਰ ਸ਼ੇਰ ਨੇ ਝਾੜੀਆਂ ਚੌ ਨਿਕਲ ਕੇ, ਇਕਦਮ ਉਹਨਾਂ ਤੇ ਹਮਲਾ ਕਰਤਾ
ਅੱਛਾ ਵਈ,
ਠੀਕ ਹੈ, ਤੇ ਮਹਾਰਾਜਾ ਰਣਜੀਤ ਸਿੰਘ ਤਲਵਾਰ ਕਢਦੇ ਪਏ ਸੀ, ਆਪਣੀ ਕਿਰਪਾਨ ਤੇ ਇਨਾਂ ਟਾਈਮ ਥੋੜ੍ਹਾ, ਟਾਈਮ ਲੱਗ ਗਿਆ, ਸ਼ੇਰ ਬੜਾ ਫੁਰਤੀਲਾ ਸੀ ਤੇ, ਹਰੀ ਸਿੰਘ ਨਲੂਵੇ ਨੇ ਨਾ, ਨੂੰ ਹੱਥਾਂ ਨਾਲ ਹੀ ਫੜ ਲਿਆ ਆਪਣੇ।
ਅੱਛਾ ਵਈ
ਔਰ ਉਹਨਾਂ ਨਾਲ--ਔਰ ਉਹਨਾਂ ਨਾਲ, ਉਹ ਲੜਨ ਲੱਗ ਪਏ। ਲੜਦੇ- ਲੜਦੇ ਉਹਨਾਂ ਨੇ ਨਾ, ਫਿਰ ਉਹਦੇ ਸ਼ੇਰ ਦਾ ਮੂੰਹ ਚੀਰਤਾ ਸੀ ਪੂਰਾ, ਹੱਥਾਂ ਨਾਲ ਹੀ ਉਹਨਾਂ ਨੇ
ਮੈਂ ਸੁਣਿਆ ਭਾਜੀ, ਉਥੇ ਦੀ ਜੋ ਜਨਾਨੀਆਂ ਹੁੰਦੀ ਸੀ, ਉਹ ਆਪਣੇ ਬੱਚਿਆਂ ਨੂੰ ਸਵਾਉਣ ਵਾਸਤੇ ਕਹਿੰਦੇ, ਸੋਜੋ ਹਰੀ ਸਿੰਘ ਨਲੂਆ ਆਨ ਵਾਲਾ
ਉਹਦੇ, ਅਫਗਾਨ ਵਿੱਚ ਡੇਸੀਤ ਸੀ ਉਹਨਾਂ ਦੀ ਮਤਲੱਬ ਖੋਫ, ਹੈਗਾ। ਜੰਗਾ ਨਾਲ ਲੜਾਈਆਂ ਜੰਗਾਂ ਤੇ, ਤਾਂ ਕਰਕੇ ਅਫਗਾਨ ਦੇ ਲੋਕ
ਹਾਂਨਾਂ ਉਹਨਾਂ ਕਾਨੀ ਰਾਜੇ ਕਸੂਰ ਹੈਗਾ ਸੀ, ਇੱਕ ਮੁਲਤਾਨ ਸੀ। ਕਸ਼ਮੀਰ ਵਿਚ, ਇਹਨਾਂ ਨੂੰ ਹਰਾਇਆ ਸੀ ਲੜਾਈ ਵਿੱਚ, ਹੈਲੋ,
ਜਿਹੜਾ, ਅੱਜ -ਤੱਕ ਕੋਈ ਕਿਲਾ ਨਹੀਂ ਜਿੱਤ ਪਾਇਆ ਸੀ। ਅਫਗਾਨਿਸਤਾਨ ਦਾ ਕਾਬਲ ਕੰਧਾਰ ਆਲਾ ਹੈਲੋ
ਹਾਂਜੀ, ਆਪ ਬੋਲਣਾ ਭਾਅ ਜੀ?
ਅਗਰ, ਹਰੀ ਸਿੰਘ ਨਲੂਵੇ ਨੇ ਉਹ ਵੀ ਕਿਲ੍ਹਾ ਜਿੱਤਿਆ ਸੀ। ਜਿਹੜਾ ਅੱਜ -ਤੱਕ ਕੋਈ ਨਹੀਂ ਜਿੱਤ ਅਸੀ ਅਫਗਾਨਾ ਕੋਲ, ਅਫਗਾਨਾ ਨੂੰ ਜੇ ਕਿਸੇ ਬੰਦੇ ਨੇ ਇਤਿਹਾਸ ਵਿੱਚ, ਹਰਾਇਆ ਨਾ ਤੋ ਇੱਕ ਹੀ ਬੰਦਾ, ਹਰੀ ਸਿੰਘ ਨਲੂਆ ਉਹਨੇ ਹਰਾਇਆ ਸੀ।
ਹਾਂਜੀ, ਭਾਜੀ।
ਅਤੇ
ਤੇ ਕਿ ਨਾਮ ਏ, ਹਰੀ ਸਿੰਘ ਨਲਲਵਾ ਅਹ ਜਨ ਮੰਨ ਲਉ ਉਹ ਛੋਟੀ ਉਮਰ ਚ ਭਰਤੀ ਹੋ ਗਏ ਸੀ।
ਭਾਅ ਜੀ ਆ ਗੱਲ ਸਰ ਹੈਲੋ
ਹਾਂਜੀ-ਹਾਜੀ ਕਿਹੜੀ?
ਭਾਜੀ ਆਹ ਜਿਵੇਂ ਕਹਿੰਦੇ ਵੀ ਰਣਜੀਤ ਸਿੰਘ ਹੋਰ ਨਲੂਆ ਨੇ ਉੱਤਰ ਪੱਛਮ ਸੀਮਾ ਤੇ ਕਬਜ਼ਾ ਨਹੀਂ ਕਰਦੇ ਸੀ।
ਕੀੜੀ ਨੀ ਮਰੇ
ਉੱਤਰ ਔਰ ਪੱਛਮ ਸੀਮਾ ਚ ਕਬਜ਼ੇ ਨਹੀਂ ਕਰਦੇ ਸੀ ਉਹ
ਪਤਾ ਨੀ ਭਾਜੀ ਮੈਨੂੰ ਪਰ ਇੱਕ ਖਾਸੀਅਤ ਹੈਗੀ ਸੀ। ਇਹਨਾਂ ਦੀ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ ਹੋਣਾ ਦੀ ਉਹ ਕਦੀ ਵੀ ਕਿਸੇ ਨੂੰ ਪਹਿਲੇ ਹਮਲਾ ਨਹੀਂ ਕਰਦੇ ਸੀ।
ਹਾਂਜੀ-ਹਾਂਜੀ।
ਹਾਂ, ਤੇ ਉਹ। ਟੀ ਨ ਮਤਲਬ ਕਿ ਨਾਮ ਹੈ ਅ ਪਹਿਲੇ ਵੀ ਕਦੀ ਲੜਾਈ ਪਹਿਲੇ ਪਹਿਲ ਨੀ ਕਰਦੇ ਸੀ। ਲੜਾਈ ਵਿੱਚ ਕਦੀ ਵੀ ਜੇ ਪੰਜਾਬ ਚ ਕੋਈ ਹਮਲਾ ਕਰਨ ਆ ਰਿਹਾ ਨਾ, ਫਿਰ ਉਹ ਲੜਦੇ ਸੀ ਉਹਨਾਂ ਨਾਲ।
ਹਾਂ।
ਹੋਰ ਕੀ ਨਾਮ ਹੈ। ਜਿਹੜਾ ਹੁਣ ਪਾਕਿਸਤਾਨ ਹੈਗਾ, ਪਹਿਲੋ ਓ ਤੇ ਪੰਜਾਬ ਸੀ ਨਾ। ਤੇ ਉਹ ਪੰਜਾਬ ਤੋਂ ਬਾਅਦ ਡਾਇਰੈਕਟ ਅਫਗਾਨਿਸਤਾਨ ਲੱਗਦਾ ਸੀ।
ਹਾਂਜੀ-ਹਾਂਜੀ।
ਠੀਕ ਹੈ, ਅਤੇ ਜਿੰਨੇ ਵੀ ਇੰਡੀਆਂ ਵਿੱਚ ਆਣ ਦਾ ਰਸਤਾ ਹੈਗਾ ਸੀ ਨਾ ਅਹ ਮਤਲਬ ਜ਼ਮੀਨੀ ਰਸਤਾ ਸੀ ਜੇੜਾ ਆਂਣ ਦਾ।
ਹਾਂਜੀ ਭਾਜੀ।
ਉਹ ਸਾਰਾ ਉਧ ਉਧਰ ਅਫਗਾਨਿਸਤਾਨ ਤੋਂ ਹੀ ਜਾਂਦਾ ਸੀ। ਇੱਕੋ ਰਸਤਾ ਸੀ ਇੰਡੀਆ ਚ ਐਂਟਰ ਹੋਣ ਦਾ।
ਜਦੋਂ ਵੀ ਮੁਗਲ ਇੱਧਰ ਆਂਦੇ ਸੀ। ਨਾ ਉਹੀ ਰਸਤੇ ਤੋਂ ਆਂਦੇ ਸੀ ਔਰ ਉਹੀ ਰਸਤੇ ਤੋਂ। ਕੇ ਦਿੱਲੀ ਲੁੱਟ ਕੇ ਚਲੇ ਜਾਂਦੇ ਸੀ। ਇੱਧਰ ਦੀ ਬਹੂ-ਬੇਟੀਆਂ ਵੀ ਲੈ ਜਾਂਦੇ ਸੀ। ਹਿੰਦੂਆਂ ਦੀ ਹਿੰਦੂਸਤਾਨ ਦੀ। ਹਾਂ। ਮਹਿਬੂਦ ਗ ਗਜ਼ਬਨੀ ਹੋ ਗਿਆ, ਹੋਰ ਜਿਹੜੇ ਵੱਡੇ ਮਤਲਬ ਹੋਰ ਜਿਹੜੇ ਮੁਗਲ ਬਾਦਸ਼ਾਹ ਆਏ ਸੀ।
ਔਰੰਗਜ਼ੇਬ ਹੋ ਗਿਆ, ਬਾਬਰ ਹੋ ਗਿਆ, ਸ਼ਾਹਜਾਂਹ ਹੋ ਗਿਆ।
ਹੂੰ।
ਐ ਸਾਰੇ ਇੱਧਰੋਂ-ਇੱਧਰੋਂ ਉਹੀ ਰਸਤੇ ਤੋਂ ਬਣਦੀ ਸੀ। ਅਫਗਾਨਿਸਤਾਨ ਵਾਲੇ ਰਸਤੇ ਤੋਂ ਉਹ ਰਸਤਾ ਖਾਲੀ ਇੱਕ-ਇੱਕ ਹੀ ਬੰਦੇ ਨੇ ਬੰਦ ਕਰ ਪਾਇਆ ਸੀ। ਹਰੀ ਸਿੰਘ ਨਲੂਏ ਨੇ ਓ ਤਵਾਨ ਕਰਕੇ ਉਠਾਇਆ ਸੀ ਔਰ ਪਠਾਨ ਦੇ ਲੋਕ ਦੇ ਉਹਦੇ ਡਰ ਕਾਰਨ ਨਾ ਸਲਵਾਰਾਂ ਪਾਂਣ ਲੱਗ ਗਏ ਸੀ।
ਹਾਂਜੀ, ਮੈਂ ਸੁਣਿਆ ਭਾਜੀ। ਉੱਥੇ ਜਿਵੇਂ ਕੱਛਾ ਆਪਣਾ ਟੰਗ ਦਿੰਦੇ ਸੀ। ਉਹਨਾਂ ਨੂੰ ਪਤਾ ਸੀ। ਬਈ ਹਜੇ ਹਰੀ
ਉਹ ਕੀ ਨਾਮਂ ਹਰੀ ਸਿੰਘ ਨਲੂਆ ਜੀ ਦਾ ਨਾ ਉਹ ਮਤਲਬ ਜਦੋਂ ਹਰੀ ਸਿੰਘ ਨਲੂਆ ਜੀ ਮਾਰੇ ਗਏ ਸ਼ਹੀਦ ਹੋ ਗਏ ਸੀ। ਲੜਾਈ ਵਿੱਚ।
ਹਾਂਜੀ।
ਯੁੱਧ ਵਿੱਚ ਨਾ ਸ਼ਹੀਦ ਹੋ ਗਏ ਸੀ ਤੇ। ਉੱਧਰੋਂ ਸੈਨਾ ਆਣ ਆ ਹੈ ਦੇ ਮਤਲਬ। ਟਾਈਮ ਲੱਗਣਾ ਸੀ ਸੇਨਾ ਨੂੰ ਆਂਣ ਦਾ।
ਤੇ ਜੇ ਮੁਗਲਾਂ ਨੂੰ ਪਤਾ ਲੱਗ ਜਾਂਦਾ, ਵੀ ਹਰੀ ਸਿੰਘ ਨਲੂਆ ਸ਼ਹੀਦ ਹੋਗੇ ਨੇ, ਤੇ ਫੇਰ ਓ ਮਤਲਬ ਨਾਲ ਈ ਅਪਨਾ ਕੀ ਨਾਮ ਏ, ਨਾਲੋ-ਨਾਲ ਓਥੇ ਕਬਜ਼ਾ ਕਰ ਲੈਂਦੇ ਕਿਲ੍ਹੇ ਉੱਤੇ।
ਹਾਂਜੀ‌-ਹਾਂਜੀ।
ਜਮਰੋਦ ਦਾ ਕਿਲ੍ਹਾ ਗਾ ਓ, ਜਮਰੋਦ ਦਾ ਕਿਲ੍ਹਾ, ਜਿੱਥੇ ਐ ਜੀਹਦੀ ਗੱਲ ਕਰ ਰਏ ਓ ਤੁਸੀ ਜਿੱਥੇ ਵੀ ਓਨਾਂ ਨੇ ਕਸ਼ੈਰਾ ਸੁਕਨੇ ਪਾਯਾ ਸੀ। ਫੇਰ ਉਹਨਾਂ ਨੇ ਨਾ ਅਹ ਕੀ ਨਾਮ ਏ ਜਿਹੜੀ ਹਰੀ ਸਿੰਘ ਨਲੁਅਏ ਹੋਣਾ ਦੀ ਫੋਜ ਸੀ ਉਹ ਨਾ ਰੋਜ਼ ਚੁੱਕ ਕੇ ਕੈਸ਼ਾਰਾ ਸੁਕਨੇ ਪਾਂਦੀ ਸੀ ਛੱਤ ਤੇ ਮੁੱਗਲ ਡਰ ਦੇ ਮਾਰੇ ਅੱਗੇ ਨੀ ਆਂਦੇ ਸੀ ਵੀ ਹਰੀ ਸਿੰਘ ਨਲੂਆ ਹਜੇ ਜਿੰਂਦਾ ਹੈਗਾ ਵੇਖ ਲੋ ਇੰਨਾ ਖੋਫ ਹੈਗਾ ਸੀ ਉਸ
ਬੜੇ ਸ਼ਕਤੀ ਦੇ ਮਾਲਕ ਸੀ ਪਾਜੀ ਉਹਨਾਂ ਦਾ ਇਤਿਹਾਸ ਬੜਾ ਵਧੀਆ ਹੈਗਾ ਬੜਾ
ਬੜਾ ਵਧੀਆ ਇਤਿਹਾਸ ਏ ਬੜਾ ਹੀ ਮੈਂ ਕਿਹਣਾ ਚੜ੍ਹਦੀ ਕਲਾ ਇਤਿਹਾਸ ਏ। ਹੈਗਾ ਉਹਨਾਂ ਨਾਲ ਜਿਹੜਾ ਵੀ ਮਤਲਬ ਉਹਨਾਂ ਦੀ ਇਤਿਹਾਸ ਤੋਂ ਕੁੱਛ
੍ਪਾਜੀ ਰਿ ਰਣਜੀਤ ਸਿੰਘ ਦਾ ਵੀ ਓਨਾਂ ਨੂੰ ਬੜਾ ਸਾਥ ਸੀ। ਲੜਾਈ ਵਿੱਚ ਤਾ ਈ ਓਨਾਂ ਨੇ ਏਨੇ ਜੰਗਾ ਫਤੇ ਕੀਤੀ। ਹੈਲੋ
ਹੈਲੋ, ਪਾਜੀ ਆਵਾਜ਼ ਆ ਰੀ ਹੈਲੋ
ਜੀ ਕੀ ਗਾੱਲ ਤਾਡੀ ਵਾਜ਼ ਕਾੱਟ ਰੀ ਏ
ਮੈਂ ਕਰਾਂ
ਹੈਲੋ
ਹੈਲੋ ਹੈਲੋ